ਸਾਸ ਸ਼੍ਰੀ ਕਾਲ ਜੀ।
ਠੀਕ ਓ ਠੀਕ ਏ ਜੀ, ਠੀਕ ਏ ਜੀ ਠੀਕ ਏ ਔਰ ਤੁਸੀਂ ਕਿੱਥੇ ਹੋਗੇ ਓ?
ਅਸੀਂ ਦਰਬਾਰ ਸਾਹਿਬ ਆਏ ਆ ਕੁੰਮਣ।
ਅੱਛਾ ਜੀ ਦਰਬਾਰ ਸਾਹਿਬ ਔ ਅੱਛਾ ਤੇ ਵਾਪਸੀ ਨੀ ਹੈਗੀ ਅੱਜ ਦੀ ਤੁਆਡੀ।
ਹਾਂਜੀ ਵਾਪਸੀ ਹੈ ਬਸ ਬਾਬਾ ਦੀਪ ਸਿੰਘ ਦੇ ਪਾਸੇ ਮੱਥਾ ਟੇਕਾਂਗੇ, ਚੁਪਹਿਰਾ ਕਰਾਂਗੇ, ਉਸ ਤੋਂ ਬਾਅਦ ਸਾਡੀ ਵਾਪਸੀ ਆ।
ਚੁਪਹਿਰਾ ਕਰ ਲਿਆ।
ਨਹੀਂ ਹਾਂਜੀ ਸ਼ੁਰੂ ਨੀ ਹੋਇਆ ਬਾਰਾਂ ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈਗਾ। ਅੱਛਾ ਹਾਂ ਅਜੇ ਤੇ ਹਾਂ ਹੁਣ ਜਾਵਾਂਗੇ ਬਾਰਾਂ ਵਜੇ ਗਿਆਰਾਂ ਵਜੇ ਜਾ ਕੇ ਬਹਿ ਜਾਗੇ ਨਾ ਤੇ ਬਾਰਾਂ ਵਜੇ ਫੇਰ ਸ਼ੁਰੂ ਹੋਏਗਾ ਬਾਰਾਂ ਤੋਂ ਚਾਰ ਬਾਰਾਂ ਦੋ ਡੇਢ ਵਜੇ ਤੱਕ ਪੰਜ ਜਪ ਸੁਖਮਨੀ ਸਾਹਿਬ ਦੇ ਹੋਣਗੇ ਨਾ ਰਾਮ ਰਾਮ ਹਮ
ਦੋ ਚੋਪਈ ਸਾਹਿਬ ਜੀ ਹੋਣਗੇ।
ਹਾਂਜੀ ਦੋ ਚੋਪਈ ਸਹਿਬ ਵੀ ਕਰੂਗੀ। ਹਾਂਜੀ, ਫੇਰ ਉਸ ਤੋਂ ਬਾਅਦ' ਬ੍ਰੇਕ ਹੋਏਗਾ, ਬ੍ਰੇਕ ਹੋਏਗਾ ਨਾ ਮਤਲਬ ਕੀ ਹਾਂ ਉਹ ਕਹਿੰਦੇ ਸੀ ਮਤਲੱਬ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕ ਲਓ। ਚਾਹ ਪੀ ਲਓ ਠੀਕ ਹੈ ਜਿਹਨੇ ਕਾਲਜ ਜਾਣਾ ਕਾਲਜ ਚਲ ਜਾਓ ਉਸ ਤੋਂ ਬਾਅਦ ਜੀੰ ਉਹ ਬਾਅਦ ਨਾਲ ਹੀ ਫੇਰ ਉਸ ਤੋਂ ਬਾਅਦ ਨਾਲ ਹੀ ਫੇਰ ਸੁਖਮਨੀ ਦਾ ਪਾਠ ਸ਼ੁਰੂ ਹੋ ਜਾਂਦਾ। ਸੁਖਮਨੀ ਸਾਹਿਬ ਦੇ ਬਾਅਦ ਫੇਰ ਅਨੰਦ ਸਾਹਿਬ ਦਾ ਭੋਗ ਪਏਗਾ।
ਫੇਰ ਅਰਦਾਸ,
ਹਾਂਜੀ!
ਹਾਂ ਅਸੀਂ ਤਾਂ ਕਰ ਲੈਨੇ ਹਾਂ ਹਰ ਰੋਜ਼।
ਅੱਛਾ ਬਹੁਤ ਵਾਰ ਮਿਲ ਜਾਣਾ ਹਾਂਜੀ ਹਾਂ ਨੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਉਹ ਤਾਂ ਹੋ ਚਲ
ਅਸਾਂ ਹਰ ਹਾਂ, ਅਸਾਂ ਹਰ ਰੋਜ਼ ਘਰ ਹੀ ਕਰ ਲੈਂਨੇ ਆ ਤੁਹਾਨੂੰ ਭੱਲੇ ਬਨਾਣੇ ਆਂਦੇ ਨੇ?
ਆਓ ਜੇ
ਭੱਲੇ ਬਣਾਣੇ ਆਂਦੇ ਨੇ ਤੁਹਾਨੂੰ, ਦਹੀਂ ਦੇ?
ਹਾਂਜੀ - ਹਾਂਜੀ, ਬਣਾ ਲੈਨੇਂ ਆ। ਹਾਂ ਤੁਸੀਂ ਦੱਸੋ, ਆਪਣੇ ਮੇਰੇ ਕੋਲੋ ਫੇਰ ਵੀ ਅੱਛੀ ਨੀ ਬਨੀ। ਤੁਸੀਂ ਦੱਸੋ।
ਠੀਕ ਏ, ਤੁਸੀਂ ਨਾਂ ਮਾਂਹ ਦੀ ਦਾਲ ਜਿਹੜੀ ਹੁੰਦੀ ਏ ਨਾ, ਮਾਂਹ ਦੀ ਦਾਲ।
ਹਾਂ ਜੀ।
ਧੋਤੀ ਦਾਲ, ਮਾਂਹ ਦੀ ਔਹ ਲੈ ਲੳ ਤੁਸੀਂ। ਹਾਂ ਜੀ, ਉਹਨੂੰ ਰਾਤ ਨੂੰ ਤੁਸੀਂ ਭਿਗੋ ਕੇ ਰੱਖ ਦੋ।
ਠੀਕ ਐ।
ਉਹਨੂੰ ਸਵੇਰੇ ਉੱਠੋ, ਉਹਨੂੰ ਚੰਗੀ ਤਰ੍ਹਾਂ ਧੋਵੋ। ਧੋ ਕੇ ਬਿਲਕੁਲ ਪਾਣੀ ਨਿਚੋੜ ਲਓ, ਔਰ ਫਿਰ ਉਹਨੂੰ ਮਿਕਸੀ 'ਚ ਪਾ ਲਓ ਤੁਸੀਂ।
ਅੱਛਾ, ਜੀ।
ਮਿਕਸੀ 'ਚ ਪਾ ਕੇ ਉਹਨੂੰ ਪੀਸ ਲਓ, ਪੀਸ ਕੇ ਉਹਨੂੰ ਬਾਹਰ ਨਿਕਾਲ ਲੋ ਫਿਰ ਤੁਸੀਂ।
ਹਾਂਜੀ -ਹਾਂਜੀ।
ਕਿਸੇ ਬਰਤਨ ਖੁੱਲ੍ਹੇ 'ਚ ਬਾਹਰ ਕੱਢ ਲਓ ਤੁਸੀਂ, ਫਿਰ ਉਹਦੇ 'ਚ ਤੁਸੀਂ ਹਿੰਗ ਪਾਓ।
ਅੱਛਾ, ਜੀ।
ਹਿੰਗ ਪਾਂਦੇ ਓ ਤੁਸੀਂ? ਹਾਂਜੀ, ਉਹਦੇ ਵਿੱਚ ਤੁਸੀ ਹਿੰਗ ਪਾਓ। ਨਮਕ ਪਾਓ। ਜੀਰਾ ਭੁਨਿਆ ਪਾਓ, ਹੋਰ? ਹੋਰ, ਉਹਦੇ ਵਿੱਚ ਤੁਸੀਂ
ਨਮਕ, ਜੀਰਾ ਭੁੰਨਿਆ, ਔਰ ਹਿੰਗ, ਓ ਪਾਓ ਫਿਰ ਉਹਨੂੰ ਅੱਛੀ ਤਰ੍ਹਾਂ ਫੈਂਟੋ ਫੈਂਟਦੇ ਰਹੋ, ਫੈਂਟਦੇ ਰਹੋ, ਫੈਂਟਦੇ ਰਹੋ ਉਹਦੇ ਨਾਲ ਨਾ ਨਾ, ਉਹ ਜਿਹੜੀ ਹੁੰਦੀ ਏ ਮਸ਼ੀਨ, ਜਿਹੜੀ ਉਹਦੇ ਨਾਲ ਹੱਥ ਫਲ ਕਰਨਾ ਹੈਗਾ, ਫੈਂਟ- ਫੈਂਟ ਕੇ ਫਿਰ ਉਹਨੂੰ ਰੱਖ ਦੋ ਛੋੜ ਦੋ ਉਹਨੂੰ, ਉਹਨੂੰ ਢੱਕ ਕੇ ਉੱਤੋਂ ਰੱਖਦੋ। ਉਹਨੂੰ ਪੰਦਰਾਂ ਮਿੰਟ -ਵੀਹ ਮਿੰਟ ਸਿਰਫ ਹਾਂਜੀ, ਹਾਂਜੀ- ਹਾਂਜੀ, ਬਣਾਉਣ ਤੋਂ ਪਹਿਲੇ। ਹਾਂਜੀ, ਬਣਾਉਣ ਤੋ ਹਾਂ ਨਾ, ਅੱਧਾ ਘੰਟ ਟਾ ਰੱਖਲੋ ਤੁਸੀਂ, ਪੰਦਰਾਂ ਮਿੰਟ ਰੱਖਦੋ। ਉਹਨੂੰ ਢੱਕ ਕੇ ਉੱਪਰੋਂ ਰੱਖਦੋ ਤੁਸੀਂ, ਉਹਨਾਂ ਮਤਲਬ ਵਿਸ ਉਹ ਜਿਹੜਾ, ਮਾਂਹ ਦੀ ਦਾਲ ਨਾ ਫੁੱਲ ਜਾਏਗੀ।
ਠੀਕ ਏ।
ਜਿਹੜੇ ਭੱਲੇ ਨੇ ਉਹ ਬਿਲਕੁਲ ਸੋਫਟ ਬਣ ਗਏ। ਐਂਜ ਰੂਈ ਵੱਕਣ। ਫਿਰ ਤੁਸੀਂ ਆਪਣਾ ਕੜਾਈ ਰੱਖੋ ਉੱਤੇ, ਤੁਹਾਡੇ ਪੰਦਰਾਂ ਮਿੰਟ ਹੋ ਗਏ ਨੇ, ਫਿਰ ਤੁਸੀਂ ਕੜਾਈ ਰੱਖੋ। ਕੜਾਹੀ 'ਚ ਤੇਲ ਗਰਮ ਕਰੋ, ਚੰਗਾ ਤੁਸੀਂ।
ਅੱਛਾ, ਜੀ।
ਖੂਬ ਗਰਮ ਹੋ ਜਾਵੇ। ਫਿਰ ਉਹਨੂੰ ਥੋੜ੍ਹਾ ਜਿਹਾ ਘੱਟ ਕਰਦੋ, ਮਤਲਬ ਇੱਕਦਮ ਪਾ ਕੇ ਸੜ ਨਾ ਜਾਣ ਭੱਲੇ ਤੁਹਾਡੇ।
ਅੱਛਾ, ਫਿਰ ਬਿਲਕੁਲ ਠੰਢਾ ਹੋ ਜੇ। ਫੇਰ ਪਾਵੇ, ਆਰਾਮ ਨਾਲ ਪਾਵੇ, ਛੋਟੇ- ਛੋਟੇ ਜੇ
ਬਿਲਕੁਲ ਠੰਡਾ ਨੀ ਕਰਨਾ। ਮਤਲਬ ਮੀਡੀਅਮ ਹੋਵੇ। ਫਿਰ ਤੁਸੀਂ ਉਸ, ਘੋਲ ਨੂੰ ਤੁਸੀਂ ਵੇਖੋ ਤੁਆਡਾ ਫੁੰਡ ਜਾਏਗੈ।
ਅੱਛਾ ਜੀ, ਕੋਈ ਸੋਡਾ -ਸੁਡਾ ਤੇ ਨੀ ਪਾਣਾ ਨਾ, ਸੋਡਾ ਤੇ ਨੀ ਪਾਣਾ ਨਾ?
ਨਾ ਨਾ ਸੋਡਾ ਨਾ ਪਾਣਾ ਬਿਲਕੁਲ, ਸੋਡਾ ਪਾ ਕੇ ਵਿੱਚ ਫੇਰ ਖੁੱਲ ਜਾਣਗੇ ਜੇ ਅਸੀਂ ਪਾਦੇ ਨੀ। ਨਾ ਨਾ ਤੁਸੀਂ ਸੋਡਾ ਨਹੀਂ ਪਾਣਾ ਵਿੱਚ ਫੇਰ ਤੁਸੀਂ ਤੇ ਉਨਾਂ ਨੂੰ ਗੋਲ- ਗੋਲ ਬਣਾਉਣੇ ਨੇ ਬਿਲਕੁਲ ਬੰਨਟ ਟੇ ਵੱਕਣ ਬਣਨ ਮਤਲਬ ਨਿੰਬੂ ਜਿੰਨੇ ਵੱਡੇ ਹਾਂਜੀ ਬਾਜ਼ਾਰ ਜਾ ਨਿੰਬੂ ਜੈਸੇ ਬਣਨ, ਉਹਨਾਂ ਨੂੰ ਫੇਰ ਤੁਸੀਂ ਇਹ ਮਤਲਬ ਪੰਜ- ਪੰਜ ਚਾਰ- ਚਾਰ ਜਿੰਨੇ ਪਾਣੇ ਤੁਸੀਂ ਉਹ ਪਾ ਲੋ। ਉਹ ਬਿਲਕੁਲ ਕਰੀਮ ਮਤਲਬ ਕਈ ਕਰੀਮ ਕਲਰ ਦੇ ਹੋਣ ਉਹ ਨਿਕਾਲ ਲੋ ਤੁਸੀਂ ਪਲੇਟ ਦੇ ਵਿੱਚ ਸਾਰੇ ਤਲ ਕੇ ਫਿਰ ਉਹਨਾ ਨੂੰ ਬਾਹਰ ਕੱਢ ਲੋ। ਉਹਨਾਂ ਨੂੰ ਠੰਡਾ -ਠੰਡਾ ਰੱਖ ਦਿਉ ਤੁਸੀਂ
ਹੋਮ ਵਰਕਸ ਤੁਸੀ ਕਰ ਰਹੇ ਹੋ ਉਹਨਾਂ ਦਾ?
ਮਤਲਬ ਜਿੰਨੇ ਤੁਹਾਡੇ ਤੁਹਾਡੀ ਦਾਲ ਹੈਗੀ ਹੈ ਨਾ ਉਸ ਹਿਸਾਬ ਨਾਲ ਨਾ ਜਿੰਨੇ ਤੁਸੀਂ ਜਿੰਨੀ ਵਾਰੀ ਬਣਾਉਣੇ।
ਕੀ ਇੱਕ ਵਾਰੀ ਪਾਕੇ ਵੀ ਦੁਬਾਰਾ ਫਿਰਤੀ ਤੇ ਨੀ ਪਾਉਣੇ ਨਾ।
ਦੁਬਾਰਾ ਉਹਨਾਂ ਨੂੰ ਨਹੀਂ ਪਾਉਣਾ ਹੋਰ ਪਾਾਲੋ ਤੁਸੀਂ ਉਹ ਕਰਕੇ ਫਿਰ ਤੁਸੀਂ ਨਿਕਾਲ ਲਓ ਫਿਰ ਠੰਡਾ ਪਾਣੀ ਲੈ ਕੇ ਉਹਦੇ ਭਲਿਆਂ ਨੂੰ ਅਗਰ ਤੁਸੀਂ ਹੁਣੇ,,, ਖਾਣੇ ਤੇ ਉਹਨਾਂ ਭਲਿਆਂ ਨੂੰ ਉਹਦੇ ਵਿੱਚ ਪਾ ਦੋ। ਪਾਣੀ ਦੇ ਵਿੱਚ ਖੁੱਲੇ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਪਾ ਦੋ।
ਏਕ ਮਿੰਟ ਤੇ, ਚਟਨੀ ਦੱਸੋ ਹਾਂ, ਤੇ ਚਟਨੀ ਦੱਸੋ ਨਾ
ਇੱਕ ਮਿੰਟ, ਤੁਹਾਡਾ ਭਲੇ ਬਣ ਕੇ ਤਿਆਰ ਹੋ ਗਏ, ਹੁਣ ਠੰਡੇ ਪਾਣੀ ਇੱਥੇ ਰਹਿਣ ਤੋਂ, ਫਿਰ ਤੁਸੀਂ ਚਟਨੀ ਬਣਾਓ ਇਮਲੀ ਨੂੰ ਘੋਲ ਲੋੋ, ਇਮਲੀ ਆਪਣਾ, ਪਹਿਲੇ ਵਿੱਚੋਂ ਤੇ ਗਿਟਕਾਂ ਕੱਢ ਲੋ ਸਾਰੀਆਂ ਉਹਦੀਆਂ ਸਾਫ਼ ਕਰ ਲੋ, ਕਰਕੇ ਉਹਨੂੰ ਕਰਕੇ ਫਿਰ, ਉਹਨੂੰ ਗੈਸ ਤੇ ਰੱਖ ਦੋ।
ਠੀਕ ਏ।
ਜਰਾ ਜਿਹਾ, ਤੜਕਾ ਲਗਾ ਕੇ, ਨਾ ਗੈਸ ਜੀਰੇ ਦਾ, ਤਿੰਨ ਹਲਕਾ ਜਿਹਾ, ਨਮਕ ਹਲਕੀ ਜਿਹੀ ਲਾਲ ਮਿਰਚ ਜਰਾ ਜੀ ਵੀਚੋ, ਪਾਲੋ ਦੇਗੀ ਮਿਰਚ। ਪਾ ਕੇ, ਉਹਦੇ ਚ ਫਿਰ, ਗੁੜ ਪਾਉਗੇ, ਇਹ ਕਰਕੇ ਕਿ ਇਮਲੀ, ਜਦੋਂ ਉਬੁਲਦੀਏ, ਤੇ ਨਾਲ ਹੀ ਫਿਰ ਗੁੜ ਪਾ ਦਿਉ। ਗੁੜ ਔਰ ਇਮਲੀ, ਔਰ ਜਿਹੜਾ ਨਮਕ ਮਿਰਚ, ਪਾਇਆ, ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਗਾੜ੍ਹੀ ਹੋਣ ਦੋ। ਗੈਸ ਤੇ ਸਲੋ, ਗੈਸ ਤੇ ਬਣਨ ਦੋ ਓਹਨੂੰ, ਉਹ ਜਦੋਂ ਤਿਆਰ ਹੋ ਜਾਏਗੀ। ਫਿਰ, ਉਹਨੂੰ ਬਾਹਰ ਕੱਢ ਲੋ, ਨਾਲ ਉਸ ਤੋਂ ਕਿਸੇ ਬਰਤਨ ਵਿੱਚ ਪਾਕ ਰੱਖ। ਬੌਲ ਚ, ਫੇਰ, ਤੁਸੀਂ ਧਨੀਏ ਤੇ ਪੁਦੀਨੇ, ਦੀ ਚਟਨੀ ਬਣਾਓ ਨਾਲ
ਅੱਛਾ, ਵਾ ਜੀ, ਉਹ ਵੀ ਦੱਸੋ ਫਿਰ।
ਹਾਂ, ਧਨੀਆ ਲੈਲੋ। ਤੇ ਪੁਦੀਨਾ ਲੈਲੋ, ਉਹਨਾਂ ਦੀ ਡੰਡੀਆਂ, ਤੋੜ ਲੋ ਤੇ ਡੰਡੀ। ਨਹਾਉਣ ਵਿੱਚ ਨਾ, ਦੋਨਾਂ ਨੂੰ ਪੀਸ ਲੋ ਤੁਸੀਂ
ਅੱਛਾ।
ਉਹ ਹਾਂ, ਉਹਦੇ ਵਿੱਚ ਨਮਕ, ਮਿਰਚ ਪਾਲੋ, ਤੁਸੀਂ। ਤੇ ਮਿੱਠਾ ਨੀ ਪਾਉਣਾ, ਮਿੱਠਾ ਤੇ ਉਧਰੋਂ ਹੋਈਗਾ ਹੀ ਉਦਾ।
ਹਾਂ -ਹਾਂ, ਨਹੀਂ ਕਈ ਲਸਣ ਵੀ ਪਾਉਂਦੇ ਹੁੰਦੇ ਨੇ ਕਈ, ਲਸਨ ਵੀ ਪਾ ਲੈਂਦੇ ਨੇ।
ਹਾਂ, ਲਸਣ ਪਾਲੋ ਦੋ ਤੁਲੀਆਂ। ਉਹਵੀ, ਛੀਲ ਦੀ ਅਦਰਕ ਪਾਲੋ, ਜਰਾ ਜੀ ਟੁਕੜਾ। ਉਹ ਪਾ ਕੇ, ਫਿਰ ਇਹਨੂੰ ਅਛੀ ਤਰ੍ਹਾਂ, ਮਿਕਸੀ ਪਾਕੇ ਕਰ ਲਉ। ਪਤਲੀ -ਪਤਲੀ ਚਟਨੀ ਬਣਾ ਲੋ। ਇੱਕ ਤੇ ਹੋਗੀ, ਤੁਹਾਡੀ ਮੂਲ਼ੀ ਵਾਲੀ ਚਟਨੀ ਇੱਕ ਹੋਗੀ ਤੁਹਾਡੀ ਹਰੀ ਵਾਲੀ ਚਟਨੀ ਨਾਲ ਤੁਸੀਂ ਸੋਸ ਰੱਖ ਲਓ, ਤਿੰਨੋਂ ਸਜਾ ਲਓ ਪਲੇਟ ਦੇ ਵਿੱਚ।
ਵਾਹ ਜੀ ਵਾਹ।
ਤੇ ਉਹ ਬਣਾ ਲੋ, ਕਿ ਨਾਮ ਅ ਹਰੀ ਚਟਨੀ, ਇਮਲੀ ਚਟਨੀ ਨਾਲ ਸੋਸ ਨਾਲ ਜਿਹੜੇ ਭੱਲੇ ਨਾ, ਤੁਸੀਂ ਦਹੀਂ ਲੈਲੋ ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋ। ਫੈਟ -ਫੈਟ ਕੇ ਬਿਲਕੁਲ। ਮਤਲਬ, ਮਲਾਈ ਜੈਸੀ ਬਣ ਜੇ, ਹਾਂ! ਪਾਣੀ ਜਿਆਦਾ ਨਾ ਪਾਓ। ਉਹ ਜਿਹੜੇ ਭੱਲੇ ਨੇ, ਨਾ ਉਹਨਾਂ ਨੂੰ ਨਿਚੋੜ ਲੋ।
ਅੱਛਾ ਜੀ।
ਚੰਗੀ ਤਰ੍ਹਾਂ, ਨਚੋਲ ਲਉ, ਉਹਨਾਂ ਦਾ ਪਾਣੀ ਕੱਢ ਦੋ।
ਅੱਛਾ, ਅੱਧਾ ਘੰਟਾ ਪਏ ਰਹਿਣ ਪਾਣੀ।
ਹਾਂਜੀ -ਹਾਂਜੀ, ਉਹਨਾਂ ਨੂੰ ਪਾਣੀ ਚੰਗੇ। ਹਾਂ, ਪਾਣੀ ਨਿਚੋੜ ਕੇ ਉਹਨਾ ਦਾ ਉਹਨਾਂ ਭਲੇਆਂ ਨੂੰ ਵਿੱਚ ਪਾ ਦੋ। ਜਿੰਨੇ, ਤੁਸੀਂ ਖਾਣੇ ਨੇ, ਬਾਕੀ ਵਿੱਚ ਪਏ ਰੈਣ, ਫਰਿੱਜ ਵਿਚ ਰੱਖ ਦੇਣਾ, ਖ਼ਰਾਬ ਨਾ ਹੋਣ। ਔਰ, ਕਿ ਨਾਮ ਏ, ਉਹਨਾ ਨੂੰ ਭਲੇਆਂ ਨੂੰ। ਦਹੀਂ ਦੇ ਵਿੱਚ ਪਾਲੋ, ਉਸ ਪਲੇਟ ਦੇ ਵਿੱਚ ਚਟਨੀਆਂ ਤਿੰਨੋ ਔ ਭਲੀ ਮਹਿਮਾਨਾਂ ਦੇ ਅੱਗੇ ਰੱਖੋ ਅਗਰ ਤੁਹਾਡੇ ਸੁੱਕੇ ਤੁਹਾਡੇ ਸੁੱਕੇ ਈ ਪੱਲੇ ਬਚ ਜਾਂਦੇ ਨੇ ਤੇ ਇੱਕ ਇੱਕ ਪੋਲੋਥਿਨ ਮਿਲਦੀ ਬਜ਼ਾਰੋਂ ਉਸ ਨੂੰ ਉਹਦੇ ਵਿੱਚ ਠੰਡੇ ਕਰਕੇ ਨਾ ਉਹਨਾਂ ਭਲਿਆਂ ਨੂੰ ਵਿੱਚ ਪਾ ਕੇ ਰੱਖ ਲੋ ਉਹ ਫਰਿਜਰ ਦੇ ਵਿੱਚ ਉੱਪਰ ਰੱਖਦੋ ਤੁਸੀਂ ਭਾਵੇਂ ਛੇ ਮੀ ਨੇ ਪਏ ਰਹਿਨ ਖਰਾਬ ਨਹੀਂ ਹੋਣਗੇ ਸਾਡੇ ਜਦੋਂ ਦਿਲ ਕਰੇ ਦੋ ਕੱਢ ਕੇ ਤੇ ਆਪਣਾ ਖਾ ਲੋੋ ੳ‌ਹ ‌ਇਕ ਫਲੋਰੋਸਿੰਨ ਮਿਲਦੀ ਬਜ਼ਾਰੋਂ ਬੰਦ ਨਾ ਨਾ ਖ਼ਰਾਬ ਨਹੀਂ ਹੋਣਗੇ ਤੁਹਾਡੇ ਉਹ ਖ਼ਰਾਬ ਹੀ ਨਹੀਂ ਹੁੰਦੇ ਹੋਰ ਤੇ ਆ ਤੁਹਾਡੇ ਭਲੇ ਤਿਆਰ ਹੋ ਗਏ ਨੇ ਹੁਣ ਤੁਸੀਂ ਦੱਸੋ ਤੁਸੀਂ ਕੀ ਹੋਰ ਖਾਣਾ ਜੇ ਜਾਂ ਤੁਸੀਂ ਦੱਸੋ ਕਿਹੜੀ ਰੈਸ
ਹਰੀ ਚਟਨੀ ਬਣਦੀ ਜਿਹੜੀ ਦਹੀਂ ਪਾ ਕੇ ਬਣਾਂਦੇ ਨੇ ਬਾਜ਼ਾਰ ਚ ਉਹ ਕਿਵੇਂ ਬਣਾਂਦੇ ਨੇ
ਤੁਸੀਂ ਧਨੀਆ ਤੇ ਅ ਪੁਦੀਨੇ ਨੂੰ ਨਾ ਤੁਸੀਂ ਨਿਆਜ਼ ਬੋਤ ਚਟਨੀ ਖਾਧੀ ਨਿਆਜ਼ ਬੋ ਲੈ ਕੇ ਨਾ ਉਹ ਨੂੰ ਪੀਸ ਲੋੋ ਉਹ ਨੂੰ ਪੀਸ ਲੋੋ ਬੜਾ ਅੱਛਾ ਹੁੰਦਾ ਜੇ ਨੀਆਜ ਭੋਜ ਸਾਡੇ ਘਰ ਲੱਗਾ ਹੋਇਆ ਨਿਆਜ਼ ਬੋ ਲੈ ਕੇ ਨਾ ਉਹਨੂੰ ਪੀਸਲੋ ਮਿਕਸੀ ਦੇ ਵਿੱਚ ਖਾਲੀ ਨਿਆਜ ਬੋ ਨੂੰ ਵਿੱਚ ਪਿਆਜ ਪ ਕੁਛ ਨੀ ਪਾਉਣਾ ਤੁਸੀਂ
ਹਮ ਹਮ
ਫੇਰ ਉਹਨੂੰ ਪੀਸ ਕੇ ਤੇ ਫੇਰ ਉਹਦੇ ਵਿੱਚ ਨਾ ਤੁਸੀਂ ਨਮਕ ਪਾਲੋ ਤੇ ਮਿਰਚ ਪਾਲੋ
ਹਾਂ
ਨਮਕ ਤੇ ਲਾਲ ਮਿਰਚਾਂ ਨਾ ਪਾਣਾ ਤੇ ਫੇਰ ਉਦੇ ਚ ਨਾ ਦਹੀਂ ਦਹੀਂ ਲੈ ਲੋ ਦਈ ਨੂੰ ਫੈ ਫੈਟ ਮਤਲਬ ਜਅਦਾ ਫੁੱਟੀਆਂ ਫੁੱਟੀਆਂ ਵੀ ਨਾ ਹੋਣ ਤੇ ਮਤ ਠੀਕ ਹੋਵੇ ਮਾੜਾ ਜਿਹਾ ਗੇੜਾ ਦਵਾ ਕੇ ਨਾ ਉਹਦੇ ਵਿੱਚ ਪਾ ਦੋ ਪੁਤੀਨੇ ਦੇ ਔਕ ਨਿਆਜ਼ ਬਹੁ ਦੇ ਵਿੱਚ ਪਾਦੋ ਤੁਸੀਂ ਤੇ ਬੋਲ ਚ ਕੱਢ ਲਓ ਪਹਿਲੇ ਅ ਉਹ ਨਿਆਜ਼ ਨੂੰ ਬਾਹਰ ਕੱਢੋ ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਦਹੀਂ ਪਾ ਦੋ ਦਹੀਂ ਪਾ ਕਿ ਚੰਗੀ ਤਰ੍ਹਾਂ ਹਲਾ ਲੋ ਜਿਵੇਂ ਤੁਸੀਂ ਰੋਟੀ ਖਾਣੀ ਹੈਗੀ ਏ ਤੁਸੀਂ ਉਸ ਨਿਆਜ਼ ਪੂਦੀ ਚਟਨੀ ਜ ਨਾਲ ਨਮਕ ਮਿਰਚ ਪਾ ਕੇ ਵਿੱਚ ਉਹਦੇ ਨਾਲ ਤੁਸੀਂ ਰੋ ਟੀ ਵੀ ਖਾ ਸਕਦੇ ਹੋ ਇੰਨੀ ਹਾਜ਼ਮੇ ਵਾਲੀ ਹੁੰ ਦੀ ਐ ਨਾ ਤੁਹਾਡੀ ਗੈਸ ਗੂੰ ਹਾਂ ਗੈਸ ਗੂੰਸ ਤੁਹਾਡੀ ਸਾਰੀ ਨਿਕਲ ਜਾਏਗੀ ਵਿਥ ਹਰੀ ਮਰਚ ਪਾ ਲਓ ਕੱਟ ਕੇ ਪੀਸ ਲੋ
ਅੱਛਾ
ਨਿਆਜ ਬੋ ਦੇ ਪੱਤੇ ਚੰਗੀ ਤਰ੍ਹਾਂ ਧੋਕੇ ਵਿੱਚ ਪਾ ਲੋ ਪੀਸ ਕੇ ਤੇ ਆਪਣਾ ਉਹਦੇ ਵਿੱਚ ਦਹੀਂ ਪਾ ਲੋ ਕੀ ਦਹੀਂ ਇੰਝ ਨੀ ਪਾਣੀ ਕਿ ਮਤਲਬ ਵਿਲੋ ਕੇ ਪਾਣੀ ਹੱਥ ਨਾਲ ਬਿਲੋ ਕੇ ਨਾ ਉਹ ਪਾ ਦੋ ਹਾਂ ਹਲਕੀ ਹਲਕੀਆਂ ਵਿੱਚ ਫੁਟੀਆਂ ਵੀ ਵੀਖਣ ਤੇ ਆਪਣਾ ਨਾ ਉਹ ਉਹ ਮਿਆ ਬੋ ਦੀ ਚਟਨੀ ਬਣ ਜਾਏਗੀ ਧਨੀਏ ਦੀ ਬਣ ਗੀ ਤੁਹਾਡੀ ਇਮਲੀ ਦੀ ਬਣ ਗੀ ਤੁਹਾਡੀ ਨਾਲ ਸੋਸ ਬਣ ਗੀ ਐਨੀ ਐ ਨੀਆਂ ਚੀਜ਼ਾਂ ਤੁਹਾਨੂੰ ਬਣਾ ਕੇ ਖੁਆਤੀਆਂ ਨੇ ਤੁਸੀਂ ਮਹਿਮਾਨਾਂ ਨੂੰ ਖੁਆਓ ਮੈਂ ਮਾਨ ਖਾਣ ਤੇ ਮਹਿਮਾਨ ਕਹਿਣ ਵਾਹ ਜੀ ਵਾਹ ਜੀ ਵਾਹ ਵਾਹ ਕਰਦੇ ਰਹਿ ਜਾਣ ਤੁਹਾਡੇ
ਹੋਰ
ਇੱਕ-ਇੱਕ ਹੋਰ ਸੀਕਨਾ ਸੀਂ ਆਲੂ ਦੇ ਜਿਵੇਂ ਨਾਨ ਬਨਾਂਦੇ ਓਂ ਤੁਸੀਂ। ਜਿਵੇਂ ਆਲੂ ਆਲੇ ਆਲੂ ਆਲੇ ਫੁਲਕੇ
ਚੰਗਾ ਫਿਰ ਬਾਦ ਚ ਗੱਲ ਕਰਾਂਗੇ।
ਹਾਂਜੀ ਸਸ ਰੀ ਕਾਲ ਜੀ ਸਸ ਰੀ ਕਾਲ।